ਹੈਲੋ, ਸਸਰੇਆ ਕਾਲ ਭੈਣ ਜੀ
ਹਾਂ, ਸਸਰੀ ਕਾਲ ਭੈ
ਹੋਰ ਤੁਸੀ, ਹਾਂਜੀ ਠੀਕ ਏ ਤੁਸੀਂ ਠੀਕ ਓ?
ਕੀ ਕਾਰਦੇ?
ਮੈ ਬਸ ਹੁਨ ਰੋਟੀ ਬਣਾਨੇ ਚਲੀ ਸੀਗੀ, ਪਰ ਪੈਕਿੰਗ ਚਾਲੂ ਏ ਮੇਰੀ ਮੇ ਜਾਨੀ ਨਾਦੇੜ ਹਜੂਰ ਸੈਬ।
ਹਾਂ, ਨਾਦੇੜ ਜਾਣੀ ਪੈਣਾ ਮੈ ਉਸਦੀ ਪੈਕਿੰਗ ਚਲ ਰਹੀ ਮੇਰੀ
ਅਛਾ-ਅਛਾ ਜਾਣਾ ਏ?
ਹਾਂਜੀ-ਹਾਂਜੀ ਜਾਣੈ ਸਵੇਰੇ ਜਾਣੈ ਮੈਂ ਕਲ ਰਾਤੀ
ਤੇ ਤੁਸੀਂ ਟ੍ਰੇਨ ਵਿੱਚ ਜਾਂਦੇ।
ਹਾਂਜੀ-ਹਾਂਜੀ ਫਰੈਂਡਸ ਸਨ ਨਾ ਸਾਰੇ।
ਅੱਛਾ-ਅੱਛਾ ਫੇਰ ਤੁਸੀ ਏਸੀ, ਏਸੀ ਦਾ ਡੱਬਾ ਲੈਂਦੇ ਹੋਣੇ ਨਾ ਬੁੱਕ
ਹਾਂਜੀ-ਹਾਂਜੀ ਹਾਂ ਬੁਕਿੰਗ ਕੀਤੀ ਏ। ਫਰੈਂਡਸ ਨੇ ਬੁਕਿੰਗ ਕੀਤੀ ਏ ਸੀ ਡੱਬੇ
ਬੋਤ ਵਧੀਆ ਏ, ਬਹੁਤ ਵਧੀਆ ਐ ਕਿਉਕਿ ਅ ਦੂਜੇ ਡੱਬੇ ਵਿਚ ਤਾਂ ਜਗ੍ਹਾ ਬੀ ਨੀ ਮਿਲਦੀ ਗਰਮੀ ਵੀ ਬੋਤ ਹੁੰਂਦੀ ਅ ਫ਼ੇ ਅ ਬੋਤ ਅ ਬੁਰਾ ਹਾਲ ਹੋ ਜਾਂਦਾ।
ਹਾਂਜੀ ਹਾਂ, ਗਰਮੀ ਬੋਤ ਏ ਨਾ ਪਰ ਹੁਣ ਤਾਂ ਠੰਡਾ ਮੌਸਮ ਹੋ ਗਿਆ ਮਹਾਰਾਸ਼ਟਰਾ ਇੱਚ।
ਅਗਰ ਬੁੱਕ ਨਈ ਅ ਬੁਕਿੰਗ ਵੀ ਕਰਾਂਗੇ ਨਾ ਦੂਜੇ ਡੱਬੇ ਵਿੱਚ ਔ ਬ ਔਦੇ ਉਤੇ ਵੀ ਕੋਈ ਵੀ ਸੀਟ ਤੇ ਕੋਈ ਵੀ ਬੈਠ ਜਾਂਦਾ
ਹਾਂਜੀ-ਹਾਂਜੀ ਵਿਚਕਾਰ ਆ ਕੇ ਡਿਸਟਰਬ ਕਰਨੇ ਲੱਗ
ਡਿਸਟਰਬ ਹੋ ਜਾਂਦਾ। ਹ ਏ ਸੀ ਵਿੱਚ ਅ ਸੇਵ ਰਹਿੰਦਾ ਬੱਚ ਅ ਬੰਦਾ।
ਹਾਂਜੀ-ਹਾਂਜੀ ਏਸੀ ਬੰਦਾ ਕੋਈ ਦੂਆ ਡਿਸਟਰਬ ਨੀ ਕਰਦਾ। ਹੁਣ ਦੇਖੋ ਨਾ ਬੰਬਈ 'ਚ ਬੰਬਈ 'ਚ ਮੀਂ ਪੈਂਦਾ ਪਈ ਸੀਗਾ। ਇੱਕ ਮੁੰਡਾ ਬੈ ਠਾ ਹੋਇਆ ਖਿੜਕੀ ਕੋਲ ਤਾਂ ਔ ਕੈਂਦਾ ਖਿੜ ਕੀ ਬੰਦ ਕਰ ਦੇ। ਕੇਂਦਾ ਮੈਂ ਖਿੜਕੀ ਬਦ ਨੀ ਕਰਨਾ। ਔਦੇ ਉੱਤੇ ਪਾਣੀ ਉਸਨੇ ਉਸਨੂੰ ਮਾਰ ਸੁੱਟਿਆ ਉਧਰ।
ਹਾਂ, ਕੈਂਦੇ ਟ੍ਰੇਨ ਵਿੱਚ ਈ ਮਾਰ ਤਾ, ਹਾਂ।
ਹਾਂਜੀ-ਹਾਂਜੀ ਤਿੰਨ ਦਿਨ ਹੋ ਗਏ ਨੇ ਅੱਜ। ਅੱਜ, ਹਾਂ ਅੱਜ ਕੱਲ ਮਾਰਨਾ ਬੋ
ਹਾਂਜੀ ਬੋਲੋ।
ਹਾਂ, ਅੱਜ ਕੱਲ ਮਾਰਨਾ ਉਰਨਾ ਬੋਤ ਸੋਪਾ ਹੋ ਗਿਆ ਸਾਰਿਆਂ ਨੂੰ।
ਬੋਤ ਹਰ ਕੋਈ ਬਦਮਾਸ਼ ਬੰਦੀ ਬਣੀ ਜਾਂਦੇ ਪਏ।
ਹਾਂ ਨਾ, ਅੱਜ ਕੱਲ ਬੱਚਿਆਂ ਨੂੰ ਕਿ ਹੋ ਗਿਐ ਕਿ ਪਤਾ ਏ ਮੋਬਾਇਲ
ਹੂੰ ਅ ਇੰਨਾ ਡਰ ਲੱਗਨਾ ਬੱਚਿਆਂ ਨੂੰ ਕਿੱਥੇ ਸੇ ਅ ਕ ਕੋਈ ਵੀ ਜਗ੍ਹਾ ਤੇ ਸੇਵ ਈ ਨੀ ਬੱਚੇ।
ਨਈ-ਨਈ-ਨਈ, ਹੁਣ ਪੁਣੇ ਇੱਚ ਇੱਕ ਐ ਹਾਦਸਾ ਹੋਇਆ ਸੰਦੇ ਮਹਾਰਾਸ਼ਟਰਾ ਇੱਚ ਅ ਉਸ ਇੱਚ ਕੀ ਆਇਆ ਇੱਕ ਪ੍ਰੋਪਰਟੀ ਡੀਲਰ ਦਾ ਮੁੰਡਾ ਆਇਆ ਉਸਦੀ ਕੁੜਮਾਈ ਕੀਤੀ ਕੁੜੀ ਨਾਲ, ਮਾਂ ਪਿਓ ਨੇ ਉਸਦੀ, ਮਾਂ ਪਿਓ ਨੂੰ ਕੁੜੀ ਦੀ ਕੁੜਮਾਈ ਕੀਤੀ ਹੋਈ ਏ ਤੇ ਉਸਨੂੰ ਕੈਂਦੇ ਨੇ ਚੱਲ ਫਿਰਨੇ ਜਾਣੈ। ਔ ਬਰਡੇ ਦੀ ਤਿਆਰੀ ਨਾਲ ਫਿਰਨੇ ਗਏ ਉਧਰ ਕਿਲੇ ਤੇ ਫਿਰਤੇ ਹੂਏ ਕਿੱਲੇ ਲੈਗੇ ਮਾਰਾ ਅ ਸ਼ਿਵਾ ਜੀ ਮਾਰਗ ਐ ਕੋਈ
ਅੱਛਾ ਜੋ ਹੁਣ ਵ ਵੀਡੀਓ ਵੀ ਬੋਤ ਚੱਲਦੀ ਪਈ ਵੀ ਔ।
ਜੀ ਹਾਂ ਕਿਲੇ ਦੇ ਉਤੋਂ ਸੁ ਹਾਂਜੀ-ਹਾਂਜੀ ਪੂਨੇ ਦੀ ਘਟਨਾ ਵੇ ਔ।
ਅੱਛਾ!
ਹਾਂ ਡਰ ਲੱਗਦੈ ਨਾ। ਔ ਕੁੜੀ ਨੇ ਕੈਂਦੇ ਨੇ ਇੱਕ ਦੂਏ ਮੁੰਡੇ ਨਾਲ ਮਿਲ ਕੇ ਤੇ ਉਸਨੂੰ ਥੱਲੇ ਸੁੱਟ ਪਾਇਆ। ਅਜੇ ਤੁਸਾਨੂੰ ਗੱਲ ਕਰਨੀ ਤੁਸੀ ਗੱਲ ਕਰ ਲੈਂਦੇ ਨਾ ਬਈ ਤੁਆਨੂੰ ਮਾਰਨੇ ਨੀ ਐ ਤੂੰ ਵਿਆ ਤੋ ਨਾ ਕਰਦੇ, ਗਲ ਖਤਮ ਕਰ। ਹਾਂ, ਤੂੰ ਜਵਾਬ ਦੇ ਦੇਂਦੀ। ਤੁਸੀਂ ਪਿਆਰ ਨਾਲ ਬੋਲ ਛੋੜਦੇ।
ਔਰ ਨਾ। ਔ ਪਤਾ ਕੀ ਕਰਦੇ ਕੁੜੀਆਂ ਕ ਮੁੰਡਿਆਂ ਨੂੰ ਫਸਾ ਦਿੰਦੇ ਆਪਣੇ ਜਾਲ ਵਿੱਚ। ਪੈਸਾ ਲੈ ਲੈਂਦੇ ਔਦੇ ਕੋਲ, ਬਰਬਾਦ ਕਰ ਦਿੰਦੇ ਜਾਂ ਫੇਰ ਹੋਰ ਨ ਅਮੀਰ ਬੱ ਚ ਅ ਅਮੀਰਾਂ ਦਾ ਮੁੰਡੇ ਵੋ ਹੱਥ ਵਿੱਚ ਲੈ ਲੈਂਦੇ ਵੋ ਦੋਬਾਰਾ।
ਹਾਂ ਨਈ ਔ ਖੁਦ ਵੀ ਦੋਨੋ ਅਮੀਰ ਪਾਰਟੀਆਂ ਆਈਆਂ, ਕਰੋੜਪਤੀ ਪਾਰ ਟੀਆਂ। ਹਾਂ ਸਤਰਾਂ ਕਰੋੜ ਦਾ ਤਾ ਔਨਾਂ ਦਾ ਬ ਅ ਹੋਟਲ ਅ ਬੁੱਕ ਆਇਆ।
ਦੇਖ ਲੋ, ਵੀ ਮਾਰਨੇ ਦੀ ਕੀ ਜ਼ਰੂਰਤ ਸੀ?
ਹਾਂ, ਮਾਰਨ ਦੀ ਕੀ, ਹਾਂ ਤੇ ਮ ਮੁੰਡਾ, ਨਿਮ ਕੇ ਛੱਬੀ ਸਾਲਾਂ ਦਾ ਆਇਆ, ਉਸ ਪਿਆਰ ਨਾਲ ਸਮਝਾ ਛੋੜਦੀ ਉਹ ਸਮਝ ਜਾਂਦਾ, ਇੱਕ ਦੂਆ ਮੁੰਡਾ ਆਇਆ ਰਾ ਉਸ ਨਾਲ, ਉਸਦਾ- ਉਸਦਾ ਅਫੇਅਰ ਹੈ, ਅਰੇ ਤੂੰ ਪਿਆਰ ਨਾਲ ਕਹਿੰਦੀ ਨਾ, ਬਈ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ਹਾਂ, ਮੈਨੂੰ ਇਹ ਮੁੰਡਾ ਪਸੰਦ ਹੈ। ਤੂੰ ਨਹੀਂ ਪਸੰਦ, ਗੱਲ ਖਤਮ ਨਾ, ਦੋ ਪਲੇਨ ਬੁੱਕ ਬੁੱਕ ਆ ਏ, ਦੋ ਪਲੇਨ ਬੁੱਕ ਆ ਏ, ਉੱਧਰ ਜਾਣੇ ਵਾਸਤੇ ਵਿਆਹ ਤੇ ਸਤਰਾਂ, ਕੋਟੀ ਦਾ ਬੰਗਲਾ ਏ। ਕੋਟੀ ਦੀ, ਹੋਟਲ ਬੁੱਕ ਏ, ਉਹ ਤੂੰ ਕਿਸੇ ਮੁੰਡੇ ਨੂੰ ਕਿਉਂ ਮਾਰਨੀ ਹੈ? ਇੱਕਾ ਮੁੰਡਾ ਐ
ਹਾਂਜੀ- ਹਾਂਜੀ, ਹਾਂਜੀ -ਹਾਂਜੀ।
ਪਵਨ, ਅੱਜ- ਕੱਲ੍ਹ ਬੱਚਿਆਂ ਨੂੰ, ਪਤਾ ਨੀ ਕੀ ਹੋ ਗਿਆ, ਗੁੱਸਾ ਨੱਕ ਤੇ ਹੀ ਬੈਠਾ ਹੁੰਦਾ।
ਹਾਂਜੀ, ਔਰ ਫੇਰ ਅ ਜੇ ਕੋਈ ਮੁੰਡੇ ਨੂੰ, ਮਾਰਦੇ ਨਾ, ਫੇਰ ਮੈਂ ਤਾਂ, ਮੇਰਾ ਤਾਂ ਇਹ ਕਹਿਣਾ, ਬਰਾਬਰ ਕੁੜੀ ਨੂੰ ਵੀ, ਮਾਰੋ ਫੇਰ।
ਉਹ ਕੁੜੀ ਦੇ ਨਾਲ, ਦੂਆ ਮੁੰਡਾ ਅਟਕਿਆ ਸੀ ਨਾ, ਹੁਣ ਉਮਰ ਕੈਦ ਵਗ਼ੈਰਾ ਕੁੱਝ ਨਾ ਕੁੱਝ ਤੇ ਗੌਰਮੈਂਟ ਜੋ ਸ਼ਿਕਸ਼ਾ, ਦੇਸੀ-ਦੇਸੀ ਹੋਣ ਗੌਰਮੈਂਟ ਦੇ ਹੱਥਾਂ ਚ ਨਾ, ਸਾਰ ਕੁਛ ਤਾਂ
ਕੁਝ ਕੋਈ ਵੀ ਨੁ ਕੁੱਝ ਕਹਿੰਦਾ, ਸਾਲ ਬਾਅਦ ਜ਼ਮਾਨਤ ਹੋ ਜਾਂਦੀ।
ਹਾਏ, ਹਾਏ ਬੁਹ
ਹਾਂਜੀ, ਹਾ ਮਾਂ -ਪਿਓ ਦਾ ਜਵਾਕ ਚਲਾ ਜਾਂਦਾ। ਮਾਂ- ਪਿਓ ਦਾ ਜਵਾਕ, ਮਰ ਜਾਂਦਾ ਉਹ ਮਾਰੋ।
ਬਹੁਤ ਕੁੁਛ ਈ ਮਤਲਬ, ਬਹੁਤ ਅੱਜ -ਕੱਲ੍ਹ ਤਾਂ ਬਹੁਤ ਕੁੱਛ ਨਾ ਕੁੱਛ ਸੁਣਾਈ ਆਉਂਦਾ ਰਹਿੰਦਾ ਹੈ। ਇਤਨਾ ਮਹਿੰਗਾ ਤਾਂ ਮਹਿੰਗਾਈ ਇਤਨੀ, ਹਰ ਚੀਜ਼ ਨੂੰ ਦੇਖੋ ਤਾਂ, ਇਤਨੀ ਮਹਿੰਗੀ ਹੋ ਗਈ ਉਹ। ਕੁਛ ਲਵੇ ਬੰਦਾ ਕਿ, ਕੀ ਕਰੇ ਤੇ ਕੁਛ ਸਮਝਦਾ ਨਹੀਂ ਆ। ਬਜ਼ਾਰ ਜਾਉ, ਹਾਂ ਬਜ਼ਾਰ ਜਾਉ ਤੁਸੀ ਹਰ ਚੀਜ਼ ਨੂੰ, ਸਬਜ਼ੀਆਂ ਇਤਨੀਆਂ ਮਹਿੰਗੀਆਂ ਹੋ ਗਈਆਂ, ਸਭ ਕੁੱਝ ਇਤਨਾ ਮਹਿੰਗਾ ਹੋ ਗਿਆ। ਬਹੁਤ ਸਭ ਕੁਛ, ਮਹਿੰਗਾ ਹੁੰਦਾ ਪਿਆ, ਦਿਨ ਪਰ ਦਿਨ। ਬੰਦਾ, ਕਹਿੰਦਾ ਕਿ, ਕੀ ਕਰੇ ਬੰਦਾ, ਕੁਛ ਸਮਝਦਾ ਨੀ ਗਾ। ਬੱਚਿਆਂ ਦੇ ਵੀ ਖਰਚੇ, ਵੱਡਿਆਂ ਦੇ ਖਰਚੇ, ਸਾਰਿਆਂ ਦੇ ਖਰਚੇ- ਖਰਚੇ। ਹੈਲੋ। ਹੈਲੋ। ਹੈਲੋ ਹੈਲੋ। ਹੈਲੋ। ਹੈਲੋ। ਹੈਲੋ।